ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ! ਕੀ ਹਾਲ ਚਾਲ ਨੇ?
ਬਸ ਵਧੀਆ ਤੁਸੀਂ ਸੁਣਾਓ?
ਅਸੀਂ ਵੀ ਵਧੀਆ।
ਹੋਰ ਕੀ ਬਸ ਤੁਹਾਨੂੰ ਯਾਦ ਕਰਦੀ ਪਈ ਸੀ।
ਅੱਛਾ ਯਾਦ ਉੱਥੇ ਹੀ ਕਰਦੇ ਹੋ ਦੂਰੋਂ ਦੂਰੋਂ ਕੀ ਗੱਲ ਘਰ ਆਓ ਯਾਦ ਕਰਦੇ ਹੋ ਤੇ। ਕਦੀ ਆਓ ਮਿਲੋ ਬੈਠੋ। ਹਾਂ ਮੈਨੂੰ ਵੀ ਤੁਹਾਡੇ ਨਾਲ ਕੰਮ ਸੀ ਤੇ ਮੈਂ ਕਿਹਾ ਚੱਲ ਭੈਣ ਜੀ ਨੂੰ ਪੁੱਛਣੀ ਆ। ਜੇ ਇਹਨਾਂ ਦਾ ਮੈਂ ਨਾ ਕਿੱਟੀ ਪਾਈ ਸੀ ਕਿਸੇ ਦੇ ਕੋਲ ਆਪ ਤੇ ਨੀ ਪਾਈ ਦੀ ਮੈਂ। ਮੇਰੀ ਫਰੈਂਡ ਵੀ ਹੈਗੀ ਆ ਉਹਨੇ ਕਿੱਟੀ ਪਾਈ ਦੀ ਉਹਨੇ ਨਾ ਪੰਦਰਾਂ ਮੈਂਬਰ ਪੂਰੇ ਕਰਨੇ ਹੈਗੇ ਨੇ ਤੇ ਉਹ ਦੇ ਬਾਰਾਂ ਤੇਰਾਂ ਤੇ ਹੋ ਗਏ ਨੇ ਤੇ ਮੈਨੂੰ ਸੀ ਉਹੇ ਵੀ ਸਭ ਨੂੰ ਕਿਹਾ ਮਤਲਬ ਵੀ ਤੁਹਾਡੇ ਕੋਲ ਇੱਕ ਦੋ ਬੰਦਾ ਜੇ ਕੋਈ ਤੁਹਾਡਾ ਵਿਸ਼ਵਾਸ ਨੀ ਆ ਹੋਇਆ ਮਤਲਬ ਜਿਹੜਾ ਸਹੀ ਵਾਲਾ ਟਰਸਟ ਵਾਲਾ ਬੰਦਾ ਹੋਏ ਉਹ ਦੇਖਲੋ ਕੋਈ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਣੀ ਆ ਤੁਸੀਂ ਕਿਟੀ ਪਾਉਣ ਦੇ ਵਿੱਚ ਇੰਟਰਸਟਿਡ ਹੈਗੇ ਹੋ। ਪਾਓਗੇ ਤੁਸੀਂ ਕਿੱਟੀ,
ਕੋਈ ਨਹੀਂ ਪਾਾਲਾਂਗੇ ਕਿੰਨੇ ਰੁਪਏ ਮਹੀਨਾ ਏ।
ਦੋ ਹਜ਼ਾਰ ਰੁਪਏ ਹੈਗਾ।
ਬਸ ਦੋ ਹਜ਼ਾਰ ਠੀਕ ਹੈ ਪਾ ਲਾਂਗੇ।
ਛੋਟ ਨਹੀਂ ਛੋਟੀ ਪਾਈ ਏ ਇੱਕ ਇੱਕ ਉਹਨੇ ਛੋਟੀ ਪਾਈ ਦੀ ਐ ਇੱਕ ਉਹਨੇ ਵੱਡੀ। ਪਾਈ ਸੀ ਵੱਡੀ ਵਾਲੀ ਤੇ ਨਾ ਹੁਣੇ ਮੈਂਬਰ ਪੂਰੇ ਹੋ ਗਏ ਹੋਏ ਨੇ ਪੰਜ ਹਜ਼ਾਰ ਵਾਲੀ ਦੇ। ਤੇ ਛੋਟੀ ਵਾਲੀ ਦੇ ਨਾ ਦੋ ਇੱਕ ਦੋ ਬੰਦੇ ਘੱਟ ਹੁੰਦੇ ਪਏ ਸੀ ਤੇ ਕਹਿੰਦੀ ਵੀ ਸੀ ਵੀ ਜੇ ਕੋਈ ਕੋਈ ਆਪਣਾ ਬੰਦਾ ਮਤਲਬ ਟਰੱਸਟ ਵਾਲਾ ਬੰਦਾ ਹੋਏ ਵੀ ਖ਼ਰਾਬ ਨਾ ਕਰੇ ਸਾਡੀ ਕਿੱਟੀ। ਤੇ, ਮੈਂ ਨਹੀਂ ਕੋਈ ਨੀ ਮੈਂ ਜਾਣਦੀ ਹਾਂ ਇੱਕ ਦੋ ਬੰਦੇ ਹੈਗਾ ਇੱਕ ਦੋ ਹੈਗੇ ਨੇ ਮੇਰੇ ਫਰੈਂਡ ਨੇ। ਵੀ ਜਾਂਦੀ ਆ ਚਲੋ ਮੈਂ ਗੱਲ ਕਰਕੇ ਤੇ ਦੱਸਾਂਗੀ ਤੁਹਾਨੂੰ। ਤੇ ਫਿਰ ਮੈਂ ਵੱਡੀ ਨਾ ਪੰਜ ਹਜ਼ਾਰ ਵਾਲੀ।
ਨਾ ਪੰਜ ਤੇ ਨੀ ਵਾਰੇ ਖਾਏਗੀ ਸਾਨੂੰ
ਹਾਂ, ਹਾਂ ਮੈਂ ਕਿਹਾ ਦੋ ਹਜ਼ਾਰ ਤੇ ਅਸੀਂ ਹਾਊਸ ਵਾਈਫ ਨਿਕਾਲ ਹੀ ਲੈਂਦੀ ਹਾਂ ਵਾ ਕਿਧਰੋਂ ਨਾ ਕਿਧਰੋਂ। ਆਪਣੇ ਖਰਚੇ ਪਾਣੀ ਚੋ ਵੀ ਪੋਕਟ ਮਨੀ ਜਿੜਾ ਵੀ ਘਰ ਦਾ ਖਰਚਾ ਮਿਲਦਾ ਵੈ। ਤੇ ਮੈਂ ਕਿਹਾ ਚਲੋ ਵੈਸੇ ਵੀ ਨਾ ਪੰਜ ਹਜ਼ਾਰ ਵਾਲੀ ਦੇ ਨਾ ਉਹਦੇ ਮੈਂਬਰ ਪੂਰੇ ਹੋ ਗਏ ਹੋ। ਤੇ ਇਹਦੇ ਚ ਕੱਟ ਪੈਂਦੇ ਪਏ ਸੀ ਇੱਕ ਦੋ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਣੀ ਆ।
ਪਾਲਾਂਗੀ ਮੈਂ ਨਾਮ ਲਿਖਵਾ ਲੈਣਾ ਮੇਰਾ ਫਿਰ
ਹਾਂ ਮੈਂ ਨਾਮ ਲਿਖਵਾ ਦਾਂਗੀ ਤੇ ਫੇਰ ਦੇਖੋ ਕਿਟੀ ਚ ਹੀ ਨਾ ਹੈਗਾ ਕਿ ਇੱਕ ਦੂਸਰੇ ਜਿਹਦੀ ਕਿਟੀ ਨਿਕਲਦੀ ਐ ਨਾ। ਜਾਂ ਤੇ ਉਹ ਆਪਣੇ ਘਰ ਹੀ ਪ੍ਰੋਗਰਾਮ ਕਰ ਲੈਂਦਾ ਛੋਟਾ ਜਿਹਾ ਜਾਂ ਫੇਰ ਉਹ ਜੇ ਉਹਦਾ ਉਹਦੀ ਛਾਏ ਤੇ ਉਹ ਬਾਹਾਰ ਮਤਲਬ ਰੈਸਟੋਰੈਂਟ ਵਗੈਰਾ ਚ ਕਿਟੀ ਇੰਜੋਏ ਕਰ ਲਿਤਾ, ਸਾਨੂੰ ਕੋਈ ਦਿੱਕਤ ਨੀ ਹੋਏਗੀ, ਇਸ ਬਾਰੇ ਚ ਵੀ।
ਨਹੀਂ ਦਿੱਕਤ ਤਾਂ ਨਹੀਂ ਹੈਗੀ, ਕੋਈ ਨਹੀਂ ਕਰ ਲਾਂਗੇ ਜਿਸ ਤਰ੍ਹਾਂ ਕਹੋਗੇ।
ਐਸੇ ਬਹਾਨੇ ਬੰਦਾ ਇੰਜੋਏ ਕਰ ਲੈਂਦਾ ਵੇ ਚਲੋ। ਨਾਲੇ ਮਿਲਦਾ ਜੁਲਦਾ ਇੱਕ ਦੂਸਰੇ ਦੀ ਫੇਵਰੇਟ ਡਿਸ਼ਾਂ ਖਾਣ ਨੂੰ ਮਿਲਦੀਆਂ ਨੇ, ਮਤਲਬ ਪਤਾ ਚੱਲਦਾ ਹੈਗਾ, ਬਾਹਾਰ ਅਸੀਂ ਐਵੇਂ ਹੀ ਕਰਨੇ ਹੈਗੇ ਆ। ਪਾਈ ਸੀ, ਮੈਂ ਪਹਿਲੀ ਵੀ ਪਾਈ ਸੀ, ਬੜੀ ਅੱਛੀ ਇਹਦੀ ਹੈਗੀ ਕੀਤੀ ਕੋਈ ਮਤਲਬ ਲੇ ਵਾਲੀ ਨੀ ਹੈਗੀ ਕੋਈ ਦਿੱਕਤ ਨੀ ਤੇ ਵੀ ਜਦੋਂ ਤੁਸੀਂ ਮੰਗੋਗੇ, ਨਾ ਜਦੋਂ ਤੁਹਾਨੂੰ ਜ਼ਰੂਰਤ ਹੋਏਗੀ, ਤੇ ਐਡਜਸਟਮੈਂਟ ਵੀ ਕਰ ਲੈਂਦੀ ਹੈਗੀ ਹੈ। ਵੀ ਕਿਸੇ ਨਾਲ ਚੇਂਜ ਕਰਕੇ ਤਾਂ ਨਹੀਂ ਦੇ ਦੇਗੀ। ਮਤਲਬ ਬਹੁਤ ਤੁਹਾਨੂੰ ਕੋਈ ਦਿੱਕਤ ਨੀ ਆਏਗੀ, ਇਹਦੇ ਚ ਤੁਸੀਂ ਜੋ ਪਾਓਗ ਤੇ, ਫਰ ਪਿਛਲੀ ਵਾਲੀ ਪਾਈ ਸੀ, ਤੇ ਬੜਾ ਇੰਨਜੋ ਆ ਕਰਦੇ ਅਸੀਂ ਬਾਹਰ ਹੀ ਚਲੇ ਜਾਂਦੇ ਸਾਂ ਘੜੀ ਕੋਈ ਕੋਈ ਮੈਂਬਰ ਹੁੰਦਾ, ਨਾ ਆਪਣੇ ਘਰ ਨਹੀਂ ਬੁਲਾਉਣਾ ਚਾਹੁੰਦਾ। ਤੇ ਫੇਰ ਉਹ ਨਾ ਬਾਹਰ ਦੇ ਦਿੰਦੀ। ਦਾ ਆਪਣੀ ਵੀ ਪਾਰਟੀ ਜੜੀ ਆਣੀ ਛੋਟਾ ਜਿਹਾ ਪ੍ਰੋਗਰਾਮ ਕਰ ਲਈਦਾ, ਵੇ ਅਸੀਂ ਤੇ ਘਰ ਬੁਲਾ ਲੈਂਨੇ ਹਾਂ ਮੈਂ ਤੇ ਘਰ ਹੀ ਬੁਲਾ ਲੈਂਨੀ ਹਾਂ। ਆਪਣੇ ਮੈਨੂੰ ਤੇ ਬਾਹਰ ਜਾ ਕੇ ਦਿੱਕਤ ਲੱਗਦੀ ਹੈ। ਘਰ ਬਰ ਛੋੜ ਕੇ ਦੋ ਤਿੰਨ ਘੰਟੇ ਨਾ ਮੈਂ ਜਾ ਨਹੀ ਪਾਉਂਦੀ ਤੇ ਤੁਸੀਂ ਐਵੇਂ ਹੀ ਹੈ, ਮਤਲਬ ਕੋਈ ਆਪਣੇ ਘਰ ਦੇ ਦੇਗਾ, ਜਿਹਦੀ ਕਿਟੀ ਨਿਕਲੇਗੀ ਅਗਲੀ ਵਾਰੀ ਮਤਲਬ ਉਹ ਆਪਣੇ ਘਰ ਦੇ ਦੇਗਾ ਜਾਂ। ਤੇ ਜਾਂ ਫੇਰ ਉਹ ਬਾਹਰ ਜਾਣਾ ਚਾਹੇ ਤੁਸੀਂ ਬਾਹਰ ਬੁਲਾ ਲਏਗਾ, ਸਾਰੇ ਉੱਥੇ ਇਕੱਠੇ ਹੋ ਕੇ ਕਰ ਲੈਂਦੇ ਆ।
ਹਾਂਜੀ, ਅੱਛਾ ਮੇਰੀ ਗੱਲ ਸੁਣੋ ਹਾਂਜੀ ਮੇਰੀ ਗੱਲ ਸੁਣੋ, ਇਹ ਤੁਸੀਂ ਕੈਸ਼ ਪੈਸੇ ਦੇਵੋਗੇ, ਜਾਂ ਫਿਰ ਸਾਨੂੰ ਕੁਛ ਲੈਣਾ ਪਏਗਾ, ਜਾਂ ਜੇ ਕੋਈ ਕਹਿੰਦੇ ਨੇ ਨਾ ਗੋਲਡ ਲੈ ਲਉ ਜਾਂ। ਦੇਣਾ ਜਾਂ ਫਿਰ ਇਹ ਚੀਜ਼ ਦੇਣੀ ਅਸੀਂ
ਨਹੀਂ ਦੇਖੋ, ਤੁਸੀਂ ਦੇਖੋ ਗੋਲਡ ਦਾ ਵੇਟ ਤੇ ਦੇਖੋ ਪਹਿਲੇ ਪੈ ਜੇ ਇਹ ਦੋ ਹਜ਼ਾਰ ਵਾਲੀ ਨਾ ਕੀ ਬਣੇਗਾ, ਸਾਡਾ ਦੱਸੋ।
ਇਹ ਤਾਂ ਹੈ ਹੀ ਹੈ, ਅੱਜ-ਕੱਲ੍ਹ ਹੁਣ ਚਾਂਦੀ ਲੈ ਲਉ ਚਾਂਦੀ ਵੀ ਨਹੀਂ ਲੈ ਸਕਦੇ।
ਉਹ ਪੰਦਰਾਂ ਮਨਦਾ ਪੰਦਰਾਂ ਮੈਂਬਰ ਤੁਹਾਨੂੰ ਮੈਂ ਦੱਸ ਰਹੀ ਹਾਂ। ਉਹ ਸਾਹਮਣੇ ਤੁਸੀਂ ਮੰਨ ਲਓ, ਤੀਹ ਹਜ਼ਾਰ ਚ ਤੀਹ ਹਜ਼ਾਰ ਚ ਅਸੀਂ ਕਿਹੇ ਮੈਂ ਗੋਲਡ ਲੈ ਲਾਂਗੇ। ਗੋਲਡ ਨੇ ਤੇ ਸਾਨੂੰ ਇਹ ਸੁਲਾਇਆ ਕਿ ਛੱਡਿਆ ਕਿ ਅਸੀਂ ਉਹਨੂੰ ਖਰੀਦੀਏ, ਇਹਨਾਂ ਤੇ ਮਹਿੰਗਾ ਹੋ ਗਿਆ। ਹੁ ਤੇ ਬਸ ਦੇਖ ਲੋੋ ਦੂਰੋਂ ਹੀ ਦੇਖ ਲੋੋ, ਗੋਲਡ ਨੂੰ ਪਾਉਣ ਦਾ ਕੋਈ ਨੀ ਹੈਗਾ ਜੇ।
ਵੈਸੇ ਨਾ ਅੱਜ-ਕੱਲ ਨਾ, ਪਤਾ ਕੀ ਚੱਲਿਆ, ਦਾ ਜੈਸੇ ਚਾਂਦੀ ਦੀ ਅਸੀਂ ਕੁਛ ਲੈ ਲਿਆ, ਰਿੰਗ ਲੈ ਲੋ ਟੋਪਸ ਕੁਛ ਵੀ ਲੈ ਲਉ, ਚਾਂਦੀ ਉਹਦੇ ਤੇ ਨਾ ਗੋਲਡ ਪੋਲਿਸ਼ ਹੁੰਦੀ ਹੈ।
ਹਾਂਜੀ-ਹਾਂਜੀ, ਹਾਂ ਇਹ ਤੇ ਹੁੰਦੀ ਉਹ ਤੇ ਹੁਣ ਇਹ ਹੋਏਗਾ, ਜੀ ਹੋਰ ਕੀ ਕਰਾਂਗੇ ਅਸੀਂ ਲੋਕ। ਅਸੀਂ ਮਿਡਲ ਕਲਾਸ ਵਾਲਿਆਂ ਹੀ ਕਰ ਸਕਦੇ ਹਾਂ ਵੀ। ਅਸੀਂ ਚਾਂਦੀ ਲੈ ਕੇ ਲੈ ਕੇ ਉੱਥਤੇ ਗੋਲਡ ਪੋਲਿਸ਼ ਹੀ ਕਰਾ ਸਕਦੇ ਹਾਂ, ਸੋਨਾ ਤੇ।
ਕਲਰ ਨਹੀਂ ਜਾਏਗਾ।
ਹਾਂ ਨਹੀਂ ਚਲੋ, ਉਹੀ ਵਧੀਆ ਗੱਲ ਆ ਵੀ ਅੱਛੀ ਗੱਲ ਏ। ਤੇ ਮੈਂ ਉਹੀ ਦੱਸ ਰਹੀ ਹਾਂ, ਕਿ ਸਾਡਾ ਹੁਣ ਸੋਨਾ ਤੇ ਅਸੀਂ ਦੇਖੋ, ਗੋਲ ਤੇ ਖਰੀਦ ਨੀ ਸਕਦੇ, ਸਾਡਾ ਤੇ ਹੱਕ ਨੀ ਕਹਿੰਦਾ ਹੁਣ
ਨਾ-ਨਾ, ਕਿੱਥੇ ਅੱਜ-ਕੱਲ੍ਹ ਮੈਨੂੰ ਇੰਨਾ ਇੱਕ ਲੱਖ ਪਾ ਡੇਢ ਲੱਖ ਹੋ ਗਿਆ।
ਹਾਂ, ਤੁਸੀਂ ਦੱਸੋ? ਚਲੋ ਡੇਢ ਲੱਖ ਸਾਡਾ ਇਕੱਠਾ ਹੋਏਗਾ, ਕਦੋਂ ਅਸੀਂ ਸੌ ਬਣਾਵਾਂਗੇ। ਇਹ ਤੇ ਆਈ ਹੈ ਨਾ ਛੋਟੀ-ਛੋਟੀ ਚੀਜ਼ ਨਹੀਂ ਤਾਂ ਪਹਿਲੇ ਤੇ ਸਹੀ ਜਦੋਂ ਸਸਤਾ ਹੁੰਦਾ ਸੀ, ਮੇਰੇ ਵੀ ਕੋਲ ਫੇਰ ਮੈਂ ਤੁਸੀਂ ਮੰਨੋਗੇ ਨੀ। ਮੈਂ ਤੇ ਆਪਣੀ ਕਮੇਟੀਆਂ ਤੇ ਹੀ ਪਤਾ ਨੀ, ਕਿੰਨਾ ਕੁਛ ਬਣਾ ਲਿਆ ਸੀ, ਕਦੀ ਟੋਪ ਕਮੇਟੀ ਨਿਕਲਣੀ ਟੋਪ ਬਸ ਬਣਾ ਲੈਂਦੇ ਆ, ਕਦੇ ਆਪਣੇ ਰਿੰਗ ਬਣਵਾ ਲੈਂਦੇ ਕੋਈ ਛੋਟੇ- ਛੋਟੇ ਟੋਪਰਸ ਦੇ ਮੈਂ ਕਿੰਨੇ ਟੋਪਰਸ ਦੇ ਜੋੜੇ ਬਣਵਾ ਲਏ ਰਿੰਗ ਬਣਵਾ ਦੀਆਂ ਤਿੰਨ -ਚਾਰ, ਤੇ ਹੁਣ ਤੇ ਹੱਥ ਹੀ ਨੀ ਪੈਂਦਾ ਜੀ ਹਣ ਤੇ ਨਹੀਂ ਬਸ ਇਕ ਹੋਰ ਸੋਨਾ ਖਰੀਦ ਸਕਦੇ, ਸਾਫ਼ ਦੀ ਗੱਲ ਇੰਨਾ ਮਹਿੰਗਾ, ਹਾਂ ਬਸ ਤੇ ਉਹਨੂੰ ਬਸ ਹੁਣ ਬਸ ਛੋਟੀ ਮੋਟੀ ਇਹ ਐਵੇਂ ਕਿ ਕਦੇ ਘੁੰਮਣ ਚਲੇ ਗਏ, ਕਮੇਟੀ ਨਿਕਲੀ ਤੇ ਚਲੋ ਫੈਮਿਲੀ ਦੇ ਨਾਲ ਘੁੰਮਣ ਚਲੇ ਗਏ ਕੋਈ ਅਸੀਂ ਐਵੇਂ ਛੋਟੇ- ਛੋਟੇ ਕੰਮ ਕਰ ਲਈਦੇ ਨੇ ਹੁਣ ਤੇ ਉਹਨਾ 'ਚ ਕਮੇਟੀ ਪਾਈ ਦੀਆਂ ਨੇ ਜਿਹੜੀਆਂ ਛੋਟੀਆਂ- ਛੋਟੀਆਂ ਉਹਨਾਂ ਸੋਨਾ ਤੇ ਹੋਣਾ ਸੀ ਹਾਂਜੀ, ਪੰਦਰਾਂ ਹੋ ਜਾਣਗੇ, ਦੇਖੋ ਪੰਦਰਾਂ ਹੋ ਹਾਂਜੀ
ਡੇਢ ਸਾਲ
ਨਹੀਂ, ਨਹੀਂ ਸਵਾ ਸਾਲ, ਸਵਾ ਹੀ ਹੋ ਗਿਆ ਉਹੀ ਹ ਤਿੰਨ ਇਕ ਹਾਂ ਚਾਰ ਮਹੀਨੇ ਦਾਬ ਹੁੰਦਾ ਨਾ ਸਵਾ ਸਾਲ ਤੇ ਆ ਸਮਝ ਲਓ ਨਿਕਲ ਜਾਂਦਾ ਐਵੇਂ ਟਾਈਮ, ਐ ਤੇ ਕੋਈ ਨਾਲ ਛੋਟਾ ਵੀ ਹੈ ਤੇ ਛੋਟੀ ਜ ਰਕਮ ਆਉਣੀ ਹੈ ਕੁਛ ਵੀ ਤੁਸੀਂ ਆਪਣਾ ਟ੍ਰਿਪ ਕੋਈ ਪਲੈਨ ਕਰ ਲੋ, ਇਹਦੇ ਨਾਲ, ਐ ਵੀ ਛੋਟਾ ਜਿਹਾ ਕੋਈ ਫੰਕਸ਼ਨ ਤੁਹਾਡੇ ਘਰ ਉਹਦੇ ਨਾਲ ਕੋਈ ਸ਼ੋਪਿੰਗ ਵੀ ਆਪਣੀ ਕਰ ਲੈਣੀ ਅੱਜ ਕੱਲ ਤੇ ਦੇਖੋ ਸ਼ੋਪਿੰਗ ਕਰਨੀ ਵੀ ਉਹਦੇ ਤੇ ਵੀ ਕਿੰਨੇ ਪੈਸੇ ਲੱਗ ਜਾਂਦੇ, ਦੋ ਤਿੰਨ ਸੂਟ ਲੈਣੇ ਨੇ ਹੋਰ ਜਿਊਲਰੀ ਨਾਲ ਲੈਣੀ ਹੈ ਹੋਸੂ ਚੱਪਲਾਂ ਲੈਣੀਆਂ, ਉਹ ਲੈਣਾ ਇਹਦੇ ਚ ਹੀ ਇੰਨੇ ਖ ਪੈਸੇ ਖਰਚ ਹੋ ਜਾਂਦੇ ਨੇ ਜੀ
ਔ ਤੇ ਹੈ ਈ, ਅੱਜ-ਕੱਲ ਤੇ ਪਤਾ ਹੀ ਨੀ ਚੱਲਦਾ, ਪੰਜ ਸ ਸੌ ਨੋਟ ਤਿੱੱਕਣ ਦਾ ਨ੍ਹੀਂ ਪਤਾ ਚੱਲਦਾ, ਪੰਜ ਸੌ ਰੁਪਏ ਗਏ ਕਿੱਧਰ?
ਓਹੀ ਮੈਂ ਕਹਿ ਰਹੀ ਆਂ ਮੈਂ ਕਹਿ, ਫੇਰ ਐ ਹੁੰਦਾ ਕਿ ਚਲੋ ਸਾਡੇ ਕੋਲ ਪਏ ਹੋਏ ਨੇ। ਕੋਈ ਐ ਮੈਂ ਇੱਕੋਦਮ ਵੀ ਜਿਵੇਂ ਵਿਆਹ ਘਰ ਚ ਵਿਆਹ ਆ ਗਿਆ, ਕੋਈ ਫੰਕਸ਼ਨ ਆ ਗਿਆ, ਬੰਦਾ ਅਪਣੇ ਕੋਲ ਪਿਆ ਹੋਏ ਤੇ ਚਲੋ। ਕਿਸੇ ਵੇਲੇ ਆਦਮੀਆਂ ਕੋਲ ਨਹੀਂ ਨਿਕਲਦੇ ਹੈਗੇ, ਔ ਕਹਿੰਦੇ ਨੇ ਅਪਣੇ ਕੋਲੋਂ ਖਰਚ ਕਰਲੋ, ਦੇ ਦੇਵਾਂਗੇ ਅਸੀਂ। ਐਵੇਂ ਹੀ ਚੱਲਦਾ ਵੇ ਸਾਡੇ ਤੇ ਮਿਡਲ ਕਲਾਸ ਵਿਚ ਤੇ, ਰਲ ਮਿਲ ਕੇ ਹੀ ਹੁੰਦਾ ਐ ਜੀ।
ਨਹੀਂ ਅਸੀਂ ਵੀ ਹੁਣ ਲਗਾ ਲੈਂਦੇ ਆਂ ਕੋਲੋਂ, ਫਿਰ ਕਹਿੰਦੇ ਨੇ ਹਸਬੈਂਡ ਬੀ ਚਲੋ ਲਗਾ ਲੋ ਫਿਰ ਘਟ ਜਾਣਗੇ ਫਿਰ ਦੇ ਦਿਆਂਗੇ ਤੁਹਾਨੂੰ
ਹਾਂਜੀ ਬਸ ਮੈਂ ਉਹੀ ਕਹਿ ਰਹੀ ਹਾਂ, ਮਿਡਲ ਕਲਾਸ ਵਾਲੇ ਤੇ ਐਵੇਂ ਦੇਖੋ ਰਲ ਮਿਲ ਕੇ ਗੱਡੀ ਕਰਦੀ ਹੈ ਦੇਖੋ ਗ੍ਰਸਤੀ ਚਲਾਉਂਦੇ ਹਾਂ ਕਦੀ ਅਸੀਂ ਉਹਨਾਂ ਨੇ ਸਾਡੀ ਹੈਲਪ ਕਰਤੀ ਕਦੀ ਅਸੀਂ ਉਹਨਾਂ ਦੀ ਕਰਤੀ ਇਹੀ ਹੁੰਦਾ ਸਾਡਾ ਤੇ ਇਹੀ ਹੁੰਦਾ ਇਸ ਜੋੜ ਲਿਆ ਚਲੋ ਕਮੇਟੀ ਪਾ ਲਈ ਜੋੜ ਕੇ ਰੱਖ ਰਖ ਲਿਆ, ਕਦੀ ਲੋੜ ਪਈ ਚਲੋ ਵਰਤ ਲਿਆ ਅੰਦਰੋਂ ਕੱਢ ਕੇ, ਇਹੀ ਹੁੰਦਾ ਛੋਟੇ ਮੋਟੇ ਕੰਮ ਬੜੇ ਹੋ ਜਾਂਦੇ ਨੇ ਕਿਸੇ ਵੇਲੇ, ਲੋੜ ਹੋਏ ਤੇ ਕਿਸੇ ਨੂੰ ਕਿਸੇ ਕੋ ਮੰਗਣੇ ਨਾ ਪੈਣ ਇਸ ਕਰਕੇ ਕਈਦਾ ਚਲੋ ਕਮੇਟੀ ਪਾ ਕੇ ਆਪਣਾ ਅੰਦਰ ਜੋੜ ਲੈਂਦੇ ਹਾਂ, ਜੇ ਉਂਝ ਕਈ ਅਸੀਂ ਜੋੜ ਲਈਏ ਹਰ ਮਹੀਨੇ ਦੋ ਹਜ਼ਾਰ ਕੱਢ ਕੇ ਵੱਖਰੇ ਰੱਖ ਦੇਈ, ਉਵੇਂ ਜੁੜਦੇ ਨੀ ਉਹ ਖ਼ਰਚ ਹੋ ਜਾਂਦੇ ਨੇ।
ਉਹ ਅਸੀਂ ਅਪਣੇ ਓਹੀ ਪਏ ਹੁੰਦੇ ਨਾ ਓਹ ਸਾਨੂੰ ਹੀ ਲੱਗਦੇ ਨੇ ਹਾਏ ਅਸੀਂ ਸੂਟ ਲੈ ਆਈਏ, ਹਾਏ ਅਸੀਂ ਚੱਪਲ ਲੈ ਆਈਏ, ਪਰਸ ਖਰੀਦ ਲਈਏ। ਐਹੀ
ਬਸ ਓਹੀ ਨਾ, ਅਪਣੇ ਕੋਲੋਂ ਐਵੇਂ ਘਰ ਜੁੜਦੇ ਨੀ ਐ। ਜੇ ਐਵੇਂ ਦਾ ਅਸੀਂ ਨਿਕਾਲ ਲਵਾਂਗੇ ਦੇ ਦੇਵਾਂਗੇ ਵੀ ਕਿਧਰੇ ਪਏ ਨੇ ਚਲੋ ਇਕੱਠੇ ਈ ਜਿੰਨੇ ਹਮ ਹੈ ਤੇ ਸਾਡੇ ਈ ਨੇ ਅਸੀਂ ਆਪ ਜੋੜ ਕੇ ਦਿੰਦੇ ਪੇ ਆਂ, ਇੱਕ ਜਗ੍ਹਾ ਤੇ ਰੱਖਣੇ ਪਏ ਆਂ ਐਹੀ ਸਮਝ ਲੋ। ਬਸ ਐਂਵੇ ਕਿ ਘਰ ਸਾਡੇ ਕੋਲ ਜੁੜਦੇ ਨੀ ਉਥੇ ਪਏਦੇ ਨੇ ਤੇ ਸਾਨੂੰ ਲੋੜ ਹੋਏਗੀ ਅਸੀਂ ਲੈ ਕੇ ਚਲੋ ਅਪਣਾ ਕੰਮ ਕੋਈ ਸਾਡਾ ਛੋਟਾ-ਮੋਟਾ ਹੋ ਜਾਏਗਾ। ਸਵਾਰ ਲਵਾਂਗੇ ਅਸੀਂ, ਹੋਰ ਕੀ ਹੁੰਦਾ ਏਨਾ ਹੀ ਹੁੰਦਾ ਬੜਾ, ਐਵੇਂ ਈ ਚੱਲਦੀ ਏ ਬਸ। ਨਾਲੇ ਇੰਜੋਏ ਹੋ ਜਾਂਦਾ। ਬ ਕ ਉਂਜ ਦੇਖੋ ਮਿਲਿਆ ਨਹੀਂ ਨਿਕਲਿਆ ਜਾਂਦਾ ਕੰਮ ਧੰਦਿਆਂ ਚੋਂ ਘਰ ਚੋਂ। ਐਵੇਂ ਅਸੀਂ ਕਿੱਟੀ ਪਾਵਾਂਗੇ ਨਾ ਤੇ ਸਾਨੂੰ ਪਤੈ ਬੀ ਅਸੀਂ ਅੱਜ ਜਾਣਾ ਵੇ ਤੇ ਅਸੀਂ। ਨਿਕੀ ਕੋ ਜਿਵੇ ਮਰਜੀ ਆਪਣਾ ਕੰਮ ਜਲਦੀ ਕਰਕੇ ਸਮੇਟ ਕੇ ਨਿਕਲ ਹੀ ਜਾਵਾਂਗੇ। ਐਸੀ ਬਾਨੇ ਇੱਕ ਦੂਜੇ ਨਾਲ ਮਿਲਾਂਗੇ ਕੁੱਛ ਪਤਾ ਲੱਗਦਾ ਏ ਇਨਜਾਏ ਹੁੰਦਾ ਵੇ। ਹਨਾ ਸਹੀ ਕੈ ਰਈ ਆਂ ਮੈਂ ਤੇ ਤੁਸੀਂ ਹੁਣ ਫੇਰ ਮੈਂ ਤਾਡਾ ਨਾਮ ਲਿਖਵਾ ਦਾ।
ਹਾਂਜੀ ਲਿਖਵਾ ਦੋ। ਵੈਸੇ ਕਦੋਂ ਤੋਂ ਸ਼ੁਰੂ ਕਰਨੀ ਏ।
ਹਾਂਮ। ਦੇਖੋ ਅਗਲੇ ਮੀਨੇ ਤੋਂ ਸ਼ੁਰੂ ਕਰਨ ਗੇ ਔ। ਹੁਣ ਐ ਮਿਲੇ ਐਨਾ ਦੀ ਖ਼ਤਮ ਹੋ ਜੇਗੀ ਨਾ। ਤੇ ਅਗਲੇ ਮੀਨੇ ਸ਼ੁਰੂ ਕਰਨਗੇ ਤੇ ਅਗਲੇ ਮੀਨੇ ਦੀ ਨਾ ਮਤਲਬ ਹਰ ਮੀਨੇ ਦੀ ਵੀਹ ਤਰੀਕ ਨੂੰ ਨਾ। ਕਿਟੀ ਨਿਕਾਲਣ ਕਰਨਗੇ ਓਹ। ਸਾਰੇ ਕੱਠੇ ਹੋ ਜਾਗੇ ਨਾ ਇੱਕ ਜਗ੍ਹਾ ਤੇ। ਪਰਚੀਆਂ ਪਾ ਕੇ ਔਥੇ ਹੀ ਸਾਰਿਆਂ ਦੇ ਸਾਹਮਣੇ ਹੀ ਨਿਕਾਲੀ ਜਾਏਗੀ। ਜਿਦੀ ਹਾਂਜੀ ਪਰਚੀ ਪਾ ਕੇ ਨਿਕਾਲਣਗੇ ਜਿਦੀ ਪਰਚੀ ਨਿਕਲੇਗੀ। ਫਿਰ ਅਗਲੀ ਵਾਰੀ ਫਿਰ ਮਤਲਬ ਓਹਦੀ ਔਦੇ ਘਰ ਹੋਏਗਾ ਯਾ ਪ੍ਰੋਗਰਾਮ ਯਾ ਕਿਧਰੇ ਬਾਰ ਹੋਏਗਾ। ਫਿਰ ਐਵੇਂ ਚੱਲਦੀ ਏ ਐ ਵਾਲੀ ਤੇ ਸਾਡੀ ਐਵੇਂ ਚਲਾੰਦੇ ਨਾ।
ਠੀਕ ਏ ਪਰਚੀ ਨਾਲ ਤਾਂ ਸਭ ਵਧੀਐ ਨਾ ਬੱਚੇ ਕੋਲੋਂ ਚੁਕਵਾ ਲਈ ਪਰਚੀ।
ਹਾਂ ਕੋਈ ਵੀ ਕਿਸੀ ਵੀ ਏ ਅ ਰੈੰਡਮ ਇਨਸਾਨ ਕੋਈ ਵੀ ਏਧਰ ਉੱਧਰ ਹੋਏ ਯਾ ਫੇ ਅਸੀਂ ਆਪ। ਫਨੇ ਚੋਕੋ ਇਸ ਮੇ‌ ਚੋਕਲੇ। ਕੋਈ ਨੀ ਇਏਕ ਏਕ ਵਾਰੀ ਸਾਰੇ ਚੁੱਕ ਲੈਣ ਵਾਰੀ ਵਾਰੀ। ਹਰ ਕਿਸੇ ਨੂੰ ਵਾਰੀ ਦੇ ਦੋ ਬੀ ਚੱਲ ਅੱਜ ਤੁਸੀਂ ਚੁੱਕ ਲੋ ਫਲਾਣੀ। ਬਸ ਐ ਵੀ ਨਾ ਹੋਏ ਕੀ ਏ ਕਿ ਹਰ ਵਾਰੀ ਇੱਕ ਬੰਦਾ ਹੀ ਚੁੱਕਦਾ ਪਿਆ ਏ।
ਹਾਂਜੀ।
ਹਾਂ ਬਸ ਐਵੇਂ ਕਰਾਂਗੇ ਫੇਰ ਤੁਸੀਂ ਮੈਂ ਤੁਹਾਡਾ ਨਾਮ ਲਿਖਵਾ ਦਿੰਦੀ ਹਾਂ। ਤੇ ਤੁਸੀਂ ਪਹੁੰਚ ਜਾਣਾ ਵੀਹ ਤਰੀਕ।
ਹਾਂਜੀ ਮੈਂ ਨਾ ਹਾਂ ਹਾਂ ਮੈਂ ਕਾਰ ਕਾਲ ਕਰ ਲੈਣੀ ਹਾਂ ਆਪਣੇ। ਚਲੋ ਸਤਿ ਸ਼੍ਰੀ ਅਕਾਲ ਹਾਂਜੀ ਠੀਕ।